ਹਾਂ ਜਰੀ ਕੀ ਹਾਲਚਾਲ ਨੇ? ਵਧੀਆ, ਵਧੀਆ ਹੋਰ
ਕੱਲ ਤਾ ਪੂਰਾ ਦਿਨ ਹੀ ਨੀ ਯਾਦ ਕੀਤਾ ਮੈਨੂੰ।
ਅੱਛਾ ਜੀ, ਤੂੰ ਜਿਵੇਂ ਕੀਤਾ ਏ।
ਹਾ ਕਿਓਂ ਨੀ ਕੀਤਾ ਮੈਂ ਤੁੱਡੇ ਨਾਲ ਤਾਡੇ ਨਾਲ ਗੱਲ ਕੀਤੀ ਸੀ ਤੁਸੀਂ ਮੇਨੂੰ
ਤਾ ਤੂੰ ਤੁਸੀ ਮੇਰੇ ਨਾਲ ਕੀਤੀ ਏ ਤੇ ਮੈ ਵੀ ਤੁੱਡੇ ਨਾਲ ਕੀਤੀ ਸੀ। ਹਿਸਾਬ ਬਰਾਬਰ ਨੀ ਔ ਗਿਆ ਗੱਲ ਵੇਖ ਕਿਵੇਂ ਕਰਦੀ ਏ।
ਤੂੰ ਕੀਤਾ ਏ ਤੇ ਮੈਂ ਵੀ ਤੇਰੇ ਨਾਲ ਗੱਲ ਕਰ ਈ ਲਈ ਸੀ।
ਔਤੇ ਇੱਕ ਤਰਫਾ ਗੱਲ ਹੋਈ ਨਾ। ਆਪਾਂ ਦੋਨਾਂ ਤਰਫਾ ਗੱਲ ਕਰਨੇ ਆਂ।
ਤੇ ਔਰ ਤੂੰ ਦੁਵਾਰਾ ਨਾਲ ਫੋਨ ਕੱਲੇ ਫੋਨ ਨਾ ਥੋੜੀ ਗੱਲ ਕਰੀ ਗਈ ਏ। ਵਿੱਚ ਬੰਦਾ ਵੀ ਬੋਲੇਆ ਕੋਈ।
ਪਤਾ ਹੈਗਾਐ।
ਹਾਂ।
ਟਿਊਸ਼ਨ ਪੜਾ ਲਈ ਬੱਚਿਆਂ ਦੀ
ਹਾਂ ਚਲੇ ਗਏ ਨੇਮੈਂ ਕਿਹਾ ਤਾਂ ਹੀ ਤੈਨੂੰ ਮੈਸੇਜ ਕਰਾਂ ਹੈਗੀ। ਛੁੱਟੀਆਂ ਬਸ ਜਿਨਾਂ ਦੀ ਜਿਹੜੇ ਜਾਣੇ ਸਨ ਓ ਜਾ ਆਏ ਨੇ, ਇਹਨਾਂ ਨੇ ਪਹਿਲਾਂ ਕਰ ਲੀਆਂ, ਸਾਨੂੰ ਤੇ ਹੁਣ ਆਏ ਨੇ।
ਅੱਛਾ।
ਇਹਨਾਂ ਨੇ ਪਹਿਲਾਂ ਹੀ ਕਰ ਲਈਆਂ ਹਨ ਸ਼ੁਰੂਆਤ ਚ।
ਕਿਹੜੇ ਟਾਸਕ ਚ ਪਹੁੰਚ ਗਏ ਓ?
ਮੇਰੇ ਦਸ ਹੋਏ ਨੇ ਪੂਰੇ।
ਦਸ ਹੋ ਗਏ।
ਤੇਰੇ ਕਿੰਨੇ ਹੋਏ ਨੇ?
ਮੈਂ ਅ ਮੇਰਾ ਬਾਰਵੀਂ ਕੋਲ ਏ ਤੇਰੇ ਨਾਲ।
ਅੱਛਾ।
ਹਾਂ।
ਪੈਸੇ ਬਣੇ ਨੇ?
ਮੇਰੇ ਚੌਦਾਂ ਸੌ।
ਬਣ ਗਏ ਨੇ?
ਹਾਂ, ਤੇ ਮੈਂ ਵੰਸ਼ਾਂ ਹੀ ਕਰਨੀਆਂ, ਵਇਸ਼ਾ ਹੀ ਆਪ ਚੱਲ ਗਿਆ ਨਾ, ਅੱਜ ਵੰਸ਼ਾਂ ਕੀਤੀਆਂ ਮੈਂ।
ਅੱਛਾ, ਮੈਂ ਹੁਣ ਅੰਜਲੀ ਨੂੰ ਕਰਾਂਗੀ, ਮੈਂ ਅੰਜਲੀ ਨਾਲ ਪੂਰੀ ਕਰਾਂਗੀ। ਗੋਰੀ ਰਹਿ ਜਾਏਗੀ, ਫਿਰ ਵੰਸ਼ ਰਹਿ ਜੇਗਾ।
ਹਾਂ ਵੰਸ਼ ਵੀ ਕਹਿੰਦਾ ਕਹਿੰਦੇ ਕਹਿ ਦੀ ਕੋਮਲ ਨੂੰ ਮੇਰੇ ਨਾਲ ਗੱਲ ਕਰ ਲਏਗੀ।
ਹਾਂ।
ਕਹਿਿੰਦਾ ਮੈਂ ਮੈਂ ਕਿਹਾ ਪੁੱਛ ਲ ਕਿ ਮੈਂ ਕਹਿੰਦਾ ਮੈਂ ਮੈਂ ਕਿਆ ਪੁੱਛਦਾ ਕਿ ਮੈਂ ਇਹਨਾ ਗੱਲ ਕੀ ਕਰਾਂਗਾ, ਮੈਂ ਕਿਆ ਸਲੂਨ ਬਾਰੇ ਪੁੱਛ ਲਈ ਕਿ ਸਲੂਨ ਵਿੱਚ ਮੁੰਡੇ ਹੈਗੇ ਨੇ। ਕਿਵੇਂ ਜਾਣਾ, ਕਿਵੇਂ ਹਨਾ, ਅਆ ਚੀਜ਼ ਪੁੱਛ ਲਈ।
ਹਾਂ।
ਹੋਰ?
ਬਸ ਵਧੀਆ, ਅੰਜਲੀ ਨਾਲ ਨੀ, ਹਾਂ ਗਰਮੀ ਬੜੀ ਅੱਜ। ਅੰਜਲੀ ਨਾਲ ਨਹੀਂ ਹੋਈ? ਅੱਛਾ, ਮੈਨੂੰ ਹੁਣੇ ਆਣ ਡਿਆ ਸੀ ਓਦਾ ਮੈਸਜ਼। ਫਿਰ ਮੈਂ ਕਿਆ ਮੈਨੂੰ ਥੋੜ੍ਹੀ ਦੇਰ ਬਾਅਦ ਕਰੀ ਹੈਗੀ।
ਮੈਸੇਜ ਵੀ ਨਹੀਂ ਕੀਤਾ, ਮੈਂ ਕਹਿਣੀ ਅ ਕੋਲ ਕਰ ਮੁਝੇ। ਮੈਂ ਕਿਹਾ ਠੀਕ ਐ, ਕਹਿੰਦੀ ਫਿਰ ਚਾਏ ਪੀ ਲੂ ਮੈਂ।
ਅੱਛਾ।
ਹਾਂ ਮੈਂ ਪੀ ਲਾ ਫੇਰ।
ਹਾਂ, ਮੈਂ ਕਿਆ ਮੈਂ ਕਿਆ ਅੱਧੇ ਘੰਟੇ ਤੀਕਾਂ ਰੁਕ ਜਈ, ਫਿਰ ਉਹਨੂੰ ਮੈਂ ਮੈਂਸਜ ਛੱ ਤੇ ਆਇਆ ਮੈਂ ਕਿਆ ਹੁਣ ਮੈਨੂੰ ਕਰ ਲਈ ਫ਼ੋਨ, ਮੈਂ ਹੁਣ ਵੀ ਸੱਤ ਤੋਂ ਅੱਠ ਤੀਕਰ ਮੈਂ ਹੈਗੀ ਆ ਵਿਹਲੀ।
ਤੋ ਉਹ ਬੋਲਦੀ ਆ ਰੈਡ ਵੋਲੇਟ ਕਲਰ ਕਰਨ ਵਾਸਤੇ।
ਹਾਂ।
ਹੈਗੀ ਵੀ ਕੁੜੀ।
ਉਹ ਹਜੇ ਹੁਣ ਕਰਾ ਲਿਆ, ਬਾਕੀ ਮੈਂ ਪੁੱਛ ਦਾਂਗੀ ਸਰ ਨੂੰ।
ਹਾਂ ਕੋਈ ਵੀ ਕਲਰ ਐ, ਕਟਿੰਗ ਵਾਸਤੇ ਵੀ ਹੈਗੀ ਹੁਣ, ਹੁਣ ਹੈਗੇ ਦੋਨੋ ਵਾਸਤੇ, ਕਲਰ ਵਾਸਤੇ ਵੀ ਹੈਗੀ ਏ।
ਕਟਿੰਗ ਵਾਸਤੇ ਕੋਣ ਨੇ?
ਕਟਿੰਗ ਵਾਸਤੇ ਮੰਮੀ ਏ, ਤੇ ਇੱਕ ਹੋਰ ਕੁੜੀ ਦੋ ਕੁੜੀਆਂ ਨੇ ਕਟਿੰਗ ਵਾਸਤੇ।
ਤੇ ਤੇਰੀ ਮਾਮੀ ਨੇ ਨੀ ਕਰਾਣੀ?
ਮਾਮੀ ਕਹਿੰਦੀ ਮੇਰੇ ਬਾਲ ਬਹੁ ਬਹੁਤ ਲੰਬੇ ਆ, ਆਪੇ ਕਟਿੰਗ ਮੈਂ ਬਹੁਤ ਕੱਟ ਕਟ ਕਰੇਗੇ ਨਾ ਉਹਦੇ ਪੈਰ ਥੱਲੇ ਪੈਰਾਂ ਤੋਂ ਨੀਚੇ ਤੱਕ ਨੇ ਉਹਨਾਂ ਦੇ ਵਾਲ।
ਹਾਂ ਤੇ ਫੇਰ ਕਿੰਨੀ ਵਧੀਆ ਉਹ ਹੋਏਗੀ ਕਟਿੰਗ।
ਫੇਰ ਓ ਮਾਮੀ ਡਰ ਲੱਗਦਾ, ਕਹਿੰਦੀ ਕਟਿੰਗ ਮੈਂ ਬਹੁ ਲੰ ਬਾਲ ਕੱਟਤੇ ਮੇ
ਨਹੀਂ ਉਹ ਤਾਂ ਮਰਜ਼ੀ ਹੁੰਦੀ ਜਿੰਨੇ ਥੋੜੇ ਏ ਥੋੜ੍ਹੀ ਹੁੰਦੇ ਵੀ ਸਾਰੇ ਕੱਟ ਦਣਗੇ। ਪੁੱਛ ਕੇ ਕੱਟ ਦਿਨੇ ਆ, ਹਾਂ ਪੁੱਛ ਕੇ ਕੱਟਦੇ ਦਿਨੇ ਬੀ
ਤੇ ਪੁੱਛ ਲਾਂਗੇ ਮੈਂ ਮੰਮੀ ਨਾ ਵਖ ਵੇਖਿਆ ਉਹਨੂੰ ਪੁੱਛ ਲੈਣਾ।
ਹਾਂ ਵੀ ਵੇਖ ਕੇ ਕਟਿੰਗ ਕਰਨਗੇ ਤੁਹਾਨੂੰ ਪੁੱਛਦੇ ਵੀ ਨੇ ਵੀ ਕਿੰਨੀ ਕਰੀਏ ਐਵੇਂ ਥੋੜੇ ਕਿਸੇ ਦੇ ਜੋਬ ਕਰ ਲਾਂਗੇ
ਓਈ ਤੇ।
ਹਾਂ।
ਓ ਮੈਂ ਕੈ ਮਾਮੀ ਮੇਰੇ ਕੋਲ ਵੀ ਪੁੱਛਿਆ ਤਨੂੰ ਆ ਕਲਰ ਮੈਨੂੰ ਕਲਰ ਪਸੰਦ ਆ ਗਿਆ, ਫੇਰ ਓ ਮੇਰੀ ਮਰਜ਼ੀ ਦਾ ਕਲਰ ਕੀਤਾ ਐ।
ਹਾਂ।
ਅਨ
ਮਰਜ਼ ਆਪਣੀ ਪੁੱਛਦੇ ਨੇ।
ਹੋਰ ਮੈਨੂੰ ਕਲਰ ਪਚਅ ਐ ਜੱਚਦਾ ਪਿਐ।
ਹਾਂ, ਓਹ ਹੌਲੀ-ਹੌਲੀ ਸੂਟ ਹੁਣ ਮੈਂ ਮੈਨੂੰ ਕੱਲ ਗਈ ਸਾ ਨਾ
ਕੱਲ ਮੈਨੂੰ ਫੇਰ ਆਂਦਾ ਸੀ ਸਰ ਪਰ ਇਕ ਦਿਨ ਮਤਲਬ ਵੀ ਐੰਦਾ ਐੰਦਾ ਇਨਕਾ ਬਾਲੋ ਕਾ ਚੇਂਜ ਕਰੋ ਕਲਰ। ਮੈਂ ਕਿਆ ਕਿਉਂ ਤੈਨੂੰ ਹਾਂ। ਮੈਂ ਕਿਆ ਕਿਉਂ ਤੈਨੂੰ ਵਧੀਆ ਨੀ ਲੱਗਦਾ ਪਿਆ ਹੈਗਾ।
ਹਾਂ।
ਆਂਦੈ ਕਿਉਂ ਆਪਕੋ ਅੱਛਾ ਲਗ ਰਹਾ ਹੈ? ਮੈਂ ਕਿਆ ਹਾਂ ਮੇਰੇ ਕੋੋ ਤੋ ਅੱਛਾ ਲਗ ਰਹਾ ਰੈ। ਤੇ ਮੈਨੂੰ ਵਧੀਆ ਲੱਗਦਾ ਪਿਆ ਏ।
ਆਹ ਮੈਨੂੰ ਆਪ ਵਧੀਆ ਲੱਗਦਾ ਪਿਐ।
ਹਾਂ, ਮੈਂ ਕਿਆ ਹੁਣ ਮੈਂ ਅਗਸਤ ਏਚ ਅਗਸਤ ਏਚ ਜਾਵਾਂਗੀ ਨਾ ਕੋਈ ਨੀ ਥੱਲੇ ਹੋਣਗੇ ਈ ਅਗਸਤ ਚ ਮੈਂ ਕਿਆ ਫੇਰ ਕਰਾ ਲਾਂਗੀ ਮੈਂ।
ਹਾਂ।
ਆਂਦੇ ਆਪਾਂ ਤੋ ਜ਼ਰੂਰ ਕਰੇਂਗੇ।
ਆਂਦਾ ਆਪ ਹਮਾਰੇ ਬੀ ਸਪੈਸ਼ਲ ਔ।
ਹੋਰ ਟੈਮ ਬੜਾ ਲੱਗਦਾ ਈ, ਉਦੋਂ ਥ ਥੱਕ ਗੀ ਸਾਂ।
ਮੈਨੂੰ ਓਦਨ ਦੋ ਦਿਨ ਲੱਗੇ ਸਨ।
ਤੇਨੂੰ
ਹਾਂ।
ਅੱਛਾ।
ਮੇਰੇ ਓਹ ਸੀ ਨਾ ਮੈਂ ਓਹ ਲਾਈ ਹੋਈ ਸੀ ਡੱਬੇ ਵਾਲਾ। ਹਾਂ, ਫੇਰ ਓਹ ਜੋ ਓਹ ਉਤਰਦਾ ਨੀ ਜੇੜਾ ਤ ਮੈਂ ਲਾਇਆ ਹੋਇਆ ਸੀ।
ਗਿਆਰਾਂ ਵਜੇ ਦੀ ਗਈ ਹੋਈ ਪੰਜ ਵਜੇ ਵੜੀ ਘਰ।
ਮੈਂ ਤੇ ਸੱਤ ਵਜੇ ਗਈ ਮਤਲਬ ਕੀ ਤੇਰਾ ਗਿਆਰਾਂ ਕੁ ਵਜੇ ਸਟਾਰਟ ਹੋਇਆ ਸੀ।
ਹੂੰ।
ਤੇ ਮੈਂ ਸੱਤ ਵਜੇ ਆਈ ਸਾਂ ਘਰੇ।
ਹੂੰ।
ਹਾਂ, ਫਿਰ ਅਗਲੇ ਦਿਨ ਫੇਰ ਮੈਂ ਮੈਨੂੰ ਪਸੰਦ ਨਾ ਆਇਆ ਕਲਰ।
ਅੱਛਾ ਚੇਜ ਕਰਾਇਆ ਤੂੰ।
ਹੈਂ।
ਚੇਂਜ ਕਰਾਇਆ
ਹਾਂ, ਫੇਰ ਮੈਂ ਬਦਲਵਾਤਾ ਸੀ ਓਹਨੂੰ। ਫਿਰ ਸਾਡੀਆਂ ਮੈਡਮਾ ਵੀ ਆਖਣ ਲੱਗ ਗਇਆ। ਆਂਦੀ ਤੂੰ ਕਿਆ ਕਰਵਾ ਕੇ ਬੈਠ ਗੀ ਐ।
ਅੱਛਾ।
ਥੋੜਾ ਸਾ ਲਾਈਟ ਕਰਵਾ ਏਨੂੰ।
ਹਾਂ। ਜੈਦਾ ਡਾਰਕ ਕਰਾ ਲੇਸੀ? ਜਾ ਅ ਕੇਰਾ ਕਲਰ- ਕਲਰ ਕਰਵਾਇਆ ਸੀ ਪੈਲਾਂ?
ਮੈਂ ਡੱਰਦੀ-ਡੱਰਦੀ ਨੀ ਕਰਾਨਡੀ ਸਾਂ। ਮੈਂ ਕਿਆ ਮੈਨੂੰ ਗਾਲਾ ਪੈਣਗੀਆ ਘਰੇ। ਤੇ ਘਰਦਿਆਂ ਨੇ ਫੇਰ ਕੁਛ ਕਿਆ ਹੀ ਨੀ ਹੈਗਾ।
ਹਾਂ
ਹਾਂ। ਮੈਂ ਡਰਦੀ -ਡਰਦੀ ਮੈਂ ਕਿਹਾ ਜਿਆਦਾ ਵੀ ਨਾ ਹੋ ਜਾਣ। ਕਦੀ ਮੈਨੂੰ ਜਚਣ ਨਾਂ। ਜਦੋਂ ਇਹਦਾ ਕੱਢਿਆ ਸੀ ਨਾ ਇੱਕ ਰੰਗ। ਮਤਲਬ ਆ ਬੋੜ ਫਿੱਕਾ -ਫਿੱਕਾ ਜਿਹਾ ਸੀ। ਜਿਵੇ ਬਾਹਰਲੀ ਦੇਸ਼ਾਂ ਦਾ
ਭਏ ਸਭ ਤੋਂ ਪਹਿਲਾਂ ਇਹਵੇਂ ਕੀਤਾ ਸੀ ਮੇਰਾ ਵੀ। ਬਿਲਕੁਲ ਹੁੰਦਾ ਨਹੀਂ ਓ ਯੈਲੋ ਕਲਰ ਤੇ ਬਰਾਊਨ ਏ
ਉਹ ਤੇ ਮਤਲਬ ਕਿ ਮੇਰੇ ਤੇ ਇਨਾਂ ਜੱਚਦਾ ਪਿਆ ਸੀ ਨਾ। ਤੇ ਮੈਂ ਉਹਨੂੰ ਕਿਹਾ ਮੈਂ ਕਿ ਯੇ ਛੋੜ ਦੋ ਨਾ। ਆਹਦਾ ਯੇ ਤੋ ਵੈਸੇ -ਵੈਸੇ ਆ ਈ ਅਭੀ ਖ਼ਰਾਬ ਜੇ ਵਾਲ ਲੱਗਣਗੇ ਤੇਰੇ ਪਰਾਂਦਾ ਮਤਲਬ ਕਿ ਹਾਂ। ਆਹ ਲਿਫਟਿੰਗ ਦਿੰਦੇ ਨੇ। ਬੀ ਕਿੰਨੇ ਕਲਰ ਦੀ ਜਾ ਉਹ ਜਾਏਗਾ। ਰੰਗ ਜਾ ਸਕਦਾ ਏ। ਫੇਰ ਮੈਂ ਕਿਹਾ ਵੀ। ਮੈਨੂੰ ਐਵੇਂ ਦਾ ਚਾਹੀਦਾ ਏ। ਉਹਦਾ ਮੈਂ ਕਿਹਾ ਮੈਨੂੰ। ਮੈਨੂੰ ਮੇਰੇ ਫੇਸ ਤੇ ਸੂਟ ਕਰਦਾ ਪਿਆ। ਜੱਚਦਾ ਪਿਆ ਗਿਆ। ਅੰਧ ਜਜ ਆਪ ਪੇ ਸਾਰੇ ਰਹੇ ਗੇ। ਪਰ ਜੋ ਪਹਿਲੇ ਹਮ ਨੇ ਕਰਨਾ ਹੈ ਨਾ ਵੋ ਕਰਵਾ ਲੋੋ। ਬਾਅਦ ਮੇ ਇਸ ਕੋ ਕਰਵਾਤੇ ਰਹਿਣਾ।
ਹਾਂ।
ਪਰ ਉਹ ਇੰਨਾ ਵਧੀਆ ਲੱਗਦਾ। ਭਾਵੇਂ ਫਿੱਕਾ ਫਿੱਕਾ ਕਰੀਮ ਕਲਰ ਦਾ ਸੀ। ਬਿਲਕੁਲ ਹੀ।
ਮਿਕਰ ਫੋਟੋ ਖਿੱਚ ਲੈਂਦੀ।
ਮੇਰੀ ਉਹਦੇ। ਜਿਹੜੀ ਫੋ ਵੀਡੀਓ ਦੇ ਵਿੱਚ ਅੱਧੇ - ਅੱਧੇ ਵਾਲ ਆਏ ਨੇ ਨਾ
ਹਾਂ -ਹਾਂ।
ਉਹਤ ਵਿੱਚੋਂ ਇੱਕ- ਦੋ ਹੀ ਜੀਵੇਂ ਲੜੀ ਜੀਏ। ਉਹ ਸਾਰੇ ਚਿੱਟੇ ਕੀਤੇ ਹੋਏ ਇਹਨਾਂ ਨੇ। ਪੂਰਾ ਐਨ। ਅੰਗਰੇਜ਼ੀ ਹੀ ਅੰਗਰੇਜ਼ਾਂ ਦੀ ਲੂਕ ਆਉਣ ਡਦੀ ਸੀ। ਪੂਰੀ ਵਧੀਆ ਇੰਨੇ ਮਸਤ ਲੱਗਦੇ ਪਏ। ਹੁਣ ਮੈਂ ਮਤਲਬ ਕਿ ਹੋਰ ਹੀ ਤਰੀਕੇ ਦੇ ਕਰਾਵਾਂਗੀ ਵਾਲ।
ਅੱਛਾ।
ਹਾਂ ਮੈਂ ਕਿਹਾ ਦੋ ਮਹੀਨੇ -ਦੋ ਮਹੀਨੇ ਰੁਕ ਜਾ ਫੇਰ ਮੈਂ ਆਪਣੇ ਮਤਲਬ ਕਿ ਚੇਂਜ ਕਰ ਦਾਂ ਡੀ।
ਕਿੰਨੀ ਹੋਈ ਤੇਰੀ।
ਮੇਰੀ ਥੋੜੀ ਜਿਹੀ ਹੋ ਹੀ ਗਈ ਏ। ਹੋਰ ਮੋਢੇ ਤਿਕਰ ਕਰਾ ਦੇਣੇਨੇ। ਹਾਂ
ਤੂੰ ਕਹਿੰਦਾ। ਨਵੀਂ ਕਟਿੰਗ ਕਿੰਨੇ ਕਰਵਾਈ ਏ।
ਉਹ ਤੇ ਪੁਰਾਣੀ ਕਰ ਲਈ ਇਹਨੇ।
ਤੇ ਪੁਰਾਣੀ ਕਰ ਲਈ ਹੈਗੀ ਏ।
ਹਾਂ। ਉਹ ਮੇਰੇ ਕੋਲ ਮਤਲਬ ਕੀ ਆਏਗੀ ਨਾ ਜਦੋਂ ਵੀ ਗੋਰੀ ਦੀ। ਤੇ ਬਣਾਈ ਕੋਈ ਨੀ ਹੈਗੀ। ਉੰਝ
ਹਾਂ।
ਉਹਦੀ ਚਾਚੀ ਦੀ ਬਣਾਈ ਸੀ। ਮੈਂ ਕੱਲ ਮੰਗੀ ਸੀ ਸਰ ਨੂੰ। ਉਹ ਫੇਰ ਆਪਣੀ ਸਹੇਲੀ ਨਾ ਬਿਜੀ ਸੀ। ਰਾਤੀ ਕਹਿਦਾ ਕੱਲ -ਕੱਲ ਬਾਤ ਕਰਨਾ। ਜਿਹੜੀ ਗੋਰੀ -ਗੋਰੀ ਜੀ ਸੀ। ਜਿਦੀ ਐਨਵਰਸਰੀ ਸੀ ਕੱਲ।
ਅੱਛਾ
ਹਾਂ ਅਦਰਕ ਉਹ ਤੇ ਮਤ ਗਿਆਨ ਪੂਰਾ ਮੈਨੂੰ ਸ਼ੁਕਰੀਆ ਕਰੀ ਜਾਵੇ ਮੇਰਾ ਹਾਂ ਜੱਫੀਆਂ ਪਾਈ ਜਾਏ ਆ ਕੌਣ ਰੋਣ ਡਿਆ
ਬੱਚਾ
ਆਏ ਹਾਏ ਦੂਰ ਕਰ ਲੈ ਤੇਰੀ ਵਾਜ਼ ਚ ਆਏਗਾ
ਹੈਲੋ ਹ ਚਲੀ ਗੀ ਚੱਲ ਚਲਾ ਗਿਆ ਚਲਾ ਗਿਆ ਚਲਾ ਗਿਆ ਫੇਰ ਬੱਚਾ ਮੇਰੇ ਕੋਲ ਆ ਗਿਆ ਹੀ ਹਮ ਚੱਲ ਚਵਰ ਮੈਂ ਕੋ ਰੋਵਾਂਗੀ
ਸੱਚੀ ਏ ਤੇਰੀ ਆਵਾਜ਼ ਲੱਗੀ ਮੈਂ ਕਿਹਾ ਹੈਂ ਮੈਂ ਕੀ ਕਹਿ ਤਾ ਇਹਨੂੰ ਹੈ ਮੈਂ ਕਹਾਂ ਪਤਾ ਨੀ ਕਾਤੋ ਰੋਣ ਲਗ ਫੇਰ ਜਦੋਂ ਵਾਜ਼ ਥਣੀ ਪੂਰੀ ਆਵਾਜ਼ ਆਈ ਨਾ ਮੈਨੂੰ ਸਾਫ਼ ਜੀ ਫੇਰ ਮੈਨੂੰ ਲੱਗਾ ਮੈਂ ਕਿਹਾ ਓ ਏ ਤ ਨਿਆਣਾ ਏ ਕੋਈ ਹੋਰ
ਹੋਰ ਸੁਣਾ ਕੋਈ ਨਵੀ ਤਾਜੀ
ਬਸ ਵਧੀਆ
ਕੀ ਬਣਾਇਆ ਅੱਜ
ਅੱਜ ਮੇਰੇ ਮਨਪਸੰਦ ਰਾਜਮਾਂ ਚਾਵਲ
ਦੁਪਹਿਰੇ ਦੁਪਹਿਰੇ ਬਣਾਏ ਨੇ
ਓਹੀ ਰਾਤੀਂ ਚੱਲ ਜਾਣਗੇ
ਹਾਂ ਤ ਤਰੀ ਵਾਲੀ ਸਬਜ਼ੀ ਹੁੰਦੀ ਉਦੋ ਦਿਨ ਰਾਤ ਚਲ ਤੇ ਜਾਂਦੀ ਐ ਅਸੀਂ ਸੁੱਕੀ ਕਿਉਂ ਨੀ ਖਾਂਦੇ ਰਾਫਤੀ,,,,
ਟੀਂਡੇ ਬਣਦੇ ਪਏ ਨੇ ਰਾਤ ਨੂੰ ਕੱਲ ਛੋਲੇ ਬੁਟੇਰੇ ਚ੍ਹ ਜਿਆਦਾ ਹੈਵੀ ਹੋ ਗਿਆ ਐ
ਅੱਛਾ ਸੁੱਕੀ ਸਬ ਜਮਾ ਨੀ ਬਣਦੀ ਸਾਡੇ ਪਨੀਰ ਤੋਂ ਅਲਾਵਾ
ਅੱਜ ਏਕਾਦਸ਼ੀ ਐ ਇਸ ਕਰਕੇ ਚਾਵਲ ਈ ਬਣੇ ਸਾਡੇ ਘਰ
ਸਾਡੇ ਤੇ ਸਾਰਾ ਚੱਲਦਾ ਦ ਕਦ ਸੀਗੀ ਜੋ ਮਰਜੀ ਲਾਲੇ ਹਾਂ ਗੋਰੀ ਘਰ ਵੀ ਐਵੇਂ ਚੱਲਦਾ ਹਿੰਦੀ ਇੱਕ ਦਿਨ ਨੀ ਸਾਹ ਖਾਂਦੇ ਅਸੀਂ
ਚਾਵਲ ਦਾ
ਭਈਆ ਚ
ਮਤਲਬ ਅੱਛਾ ਅੱਛਾ ਚਾਹ ਸਾਡੇ ਘ ਰੋਜ਼ ਬਣਦੇ ਪਰ ਇਕ ਪੰਦਰਾਂ ਮਤ ਪੰਦਰਾਂ ਦਿਨ ਮ ਆਂਦੀ ਨਾ ਏਕਾਦਸ਼ੀ
ਆਹੋ
ਏਕਾਸ਼ੀ ਨੂੰ ਹੀ ਖਾਂਦੇ
ਅੱਛਾ, ਇੱਕ ਮਿੰਟ ਨਾ ਮੈਂ ਦੁੱਧ ਲੈਣ ਆਈਏ
ਹੋਰ ਦੱਸ
ਚਲੋ ਗ ਬਸ ਵਧੀਆ, ਤੂੰ ਸੁਣਾ, ਸਾਡਾ ਟੈਮ ਪੂਰਾ ਹੋ ਚਲਾ ਏ, ਅਬਾ ਅੱਧਾ ਮਿੰਟ, ਰਹਿ ਗਿਆ
ਹਾਂਜੀ।
ਫੇਰ ਦੁਬਾਰਾ, ਫੇਰ ਕਰ ਲਈ ਨਾਲ ਦੀ ਨਾਲ ਹਾਂ, ਮੇਰੀ ਮੈਂ ਇੱਕ ਵਾਰ ਵੇਖਾਂਗੀ ਤੈਨੂੰ ਕਰਕੇ, ਵੈਸੇ ਮੇਰੇ ਨਾ ਹੋਣੀ
ਇੱਕ -ਇੱਕ ਵਾਰੀ ਤੂੰ ਵੇਖ ਲਈ ਕਰਕੇ
ਕਦੀ ਮੇਰੀ ਹੋਰ ਨਾ, ਬਲੋਕ ਹੋ ਜਾਏ
ਮੀਤ, ਤੂੰ ਕਾਲ ਕੀਤੀ ਸੀਗੀ ਮੇਰੇ ਨਾਲ
ਉਹ ਤੇ ਪੰਜ, ਮਤਲਬ ਕਿ ਚਾਰ ਹੋਈਆਂ ਹਨ ਨਾ
ਅੱਛਾ ਹੁ, ਨਹੀਂ ਅ ਅੰਜਲੀ ਨ, ਕਿੰਨੀ- ਕਿੰਨੀ ਕੋਲ ਹੋ ਗਈਆਂ ਨੇ
ਉਹ ਕਦੀ ਉਹਨੇ ਤੇਂ ਤੈਨੂੰ ਕੀਤੀਆਂ, ਕਦੀ ਤੂੰ ਕੀਤੀਆਂ ਹੋਣੀਆਂ ਨੇ
ਹਾਂ
ਹਾਂ। ਚੱਲ ਠੀਕ ਏ
ਫਿਰ ਦੋ ਮਿੰਟ, ਕੋਲ ਕਰੇਗੀ ਤੂ, ਕੌਲ ਕਰ
ਹਾਂ, ਮੈਂ -ਮੈਂ ਕਰਕੇ ਵਹਿੰਨੀ ਹਾਂ, ਇੱਕ ਮਿੰਟ ਇਹਦੇ ਤੇ ਹੀ ਰਹੀ, ਠੀਕ ਹੈ ਐਪ ਤੇ
ਠੀਕ ਏ,
ਠੀਕ ਐ ਓਕੇ ਬਾਏ।
ਬਾਏ ਚਾਂਸ ਸਤਿ ਸ਼੍ਰੀ ਅਕਾਲ ਜੀ।
ਸਸ਼੍ਰੀ ਕਾਲ।